ਸਸ਼੍ਰੀ ਅਕਾਲ ਜੀ।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
ਹਾਂਜੀ ਠੀਕ ਹਾਂ ਤੁਸੀ ਸੁਣਾਓ।
ਮੈਂ ਵੀ
ਅਵਾਜ਼ ਕੱਟਦੀ ਪਈ ਏ ਤੁਹਾਡੀ ਕੀ ਗੱਲ? ਹੈਲੋ।
ਹੈਲੋ। ਅਵਾਜ਼ ਕੱਟਦੀ ਪਈ ਏ ਅਵਾਜ਼ ਨੀ ਆਉਂਦੀ ਪਈ ਤੁਹਾਡੀ। ਹੈਲੋ।
ਹੈਲੋ ਹਾਂਜੀ ਅ ਮੈਂ ਕਿਹਾ ਘਰ ਤੁਹਾਡੇ ਸਭ ਠੀਕ?
ਹਾਂਜੀ ਸਭ ਠੀਕ ਏ, ਤੁਹਾਡੀ ਨਾ ਅਵਾਜ਼ ਕੱਟਦੀ ਪਈ ਸੀ।
ਹਾਂ ਉਹ ਸ਼ਾਇਦ ਨਾ ਨੈਟ ਮ ਆ ਰਹੀ ਸੀ, ਹੁਣ ਆ ਰਹੀ ਏ ਠੀਕ?
ਅੱਛਾ ਹੁਨ ਆਂਦੀ ਪੀ ਏ ਠੀਕ।
ਹਾਂਜੀ ਮੈਂ ਤੁਹਾਨੂੰ ਨਾ ਯਾਦ ਹੀ ਕਰ ਰੀ ਸੀ। ਬਸ ਕੁਛ ਨਹੀਂ ਮੈਂ ਡਿਨਰ ਬਣਵਾਇਆ ਸੀ ਹੁਨੇ। ਮੈਂ ਬਜਾਰ ਗਈ ਸੀ ਅੱਜ। ਤੇ ਮੈਂ ਨਾ ਤੁਹਾਡੇ ਕੋਲ ਪੁੱਛਣਾ ਸੀ, ਮੈਂ ਤ ਮੈਂ ਨਾ ਤੁਹਾਡਾ ਦੇਖਿਆ ਸੀ ਫੋਨ ਤੇ ਤੁਸੀ ਅਪਣਾ ਚੈਨਲ ਖੋਲਿਆ ਦਾ ਏ। ਹੈਨਾ ਸਿਲਾਈ ਦਾ ਤੇ ਮੈਂ ਸੁਆਣਾ ਮੈਂ ਸੂਟ ਤੇ ਲੈਣ ਗਈ ਸੀ ਅੱਜ।
ਅੱਛਾ।
ਮੰਮਾ ਨੇ ਦੱਸਿਆ ਸੀ। ਕਿ ਮਤਲਬ ਇਹਨਾਂ ਕੋਲ ਫੋਨ ਕਰਕੇ ਪੁੱਛ ਲੈ, ਕਿ ਕਿਵੇਂ ਸੀਂਦੇ ਆ ਔਰ ਕਿੱਥੇ ਸੀਂਦੇ ਔ? ਕੀ ਸਟਿਚਿੰਗ ਏ ਤੁਹਾਡੀ ਕੀ ਚਾਰਜਿਸ ਨੇ?
ਠੀਕ ਹੈ, ਮੈਂ ਨਾ ਅਪਣੇ ਘਰ ਹੀ ਸਿਲਦੀ ਆਂ। ਤੇ ਸਿੰਪ ਪਰ ਸੂਟ ਦੀ ਤਿੰਨ ਸੌ ਰੁਪਏ ਸਵਾਈ ਏ।
ਅੱਛਾ ਅੱਛਾ ਮੇਰਾ ਤੇ ਸਿੰਪਲ ਹੀ ਆ ਕੋਟਨ ਦਾ ਸੂਟ ਲੈਕੇ ਆਈ ਆ ਮੈਂ ਤੁਹਾਨੂੰ ਦਿਖਾਵਾਂਗੀ ਫੋਟੋ ਭੇਜ ਦਾਂਗੀ ਮੈਂ ਤੁਹਾਨੂੰ ਹੈ ਨਾ।
ਠੀਕ ਹੈ।
ਤੇ ਤੁਸੀਂ ਦੇਖ ਕੇ ਦੱਸ ਦੇਨਾ। ਹੈਨਾ, ਤੇ ਮੈਂ ਮੈਂ ਤੁਹਾਨੂੰ ਫੋਨ ਕਰਦੀ ਸੀ ਮੈਂ ਕਿਹਾ ਮੈਂ ਤੁਹਾਡੇ ਕੋਲ ਪੁੱਛਾਂ, ਕਿਉਂਕਿ ਮੈਂ ਨਾ ਤੁਹਾਡਾ ਫੋਨ ਤੇ ਚੈਨਲ ਦੇਖਿਆ ਸੀ, ਤੁਸੀਂ ਲਗਾਇਆ ਸੀ ਤੁਸੀਂ ਉਹ ਵੀ ਸੀਤੀ ਸੀ ਫਰਸ਼ੀ ਸਲਵਾਰ।
ਹਾਂ ਹਾਂ ਹਾਂ ਮੈਂ ਸੀਤੀ ਸੀ। ਦੋ ਤਿੰਨ ਸੀ ਬੈਠੀ ਆਂ।
ਕਿਵੇਂ ਸਚ ਸਿਤੀ ਸੀ ਔ ਤੁਸੀਂ।
ਬਸ ਉਹਦੀ ਕਟਿੰਗ ਥੋੜ੍ਹੀ ਅਲੱਗ ਹੁੰਦੀ ਏ, ਦੂਸਰੀ ਸਲਵਾਰ ਤੋਂ, ਹਾਂ ਤੇ ਅੱਛੀ ਲੱਗਦੀ ਕਸਟਮਰਾਂ ਨੂੰ ਪਸੰਦ ਆਈ ਹੈ, ਔ ਵੀ ਸੂਟ ਦੇ ਵਿੱਚ ਹੀ ਆਉਂਦੀ ਏ।
ਅੱਛਾ ਮਤਲਬ ਤੁਸੀਂ ਪੂਰਾ ਸੂਟ ਸੀ ਕੇ ਦੇਂਦੇ ਹੋ।
ਕਦਿੰ ਦੇ
ਔਰ ਅਗਰ ਕਿਸੀ ਨੇ ਅਲੱਗ ਤੋਂ, ਸਲਵਾਰ ਸਵਾਨੀ ਹੋਏ ਤੇ।
ਡੇਢ ਸੌ ਰੁਪਏ।
ਅੱਛਾ ਅੱਛਾ ਡੇਢ ਸੌ ਰੁਪਏ। ਫਰਸ਼ੀ ਸਲਵਾਰ ਦੀ ਤੁਹਾਡੇ ਪੈਸੇ ਤੇ ਠੀਕ ਨੇ, ਤਾਰਫ
ਹੂੰ, ਕਿਉਂਕਿ ਪੂਰੇ ਸੂਟ ਦੀ ਤਿੰਨ ਸੌ ਰੁਪਏ, ਸਲਾਈ ਏ ਨਾ ਫਿਰ, ਕੋਈ ਇੱਕ ਚੀਜ਼ ਸਵਾਏ ਤੇ ਫਿਰ ਡੇਢ, ਵਰਸੋਂ ਲੈਂਦੀਆਂ,
ਅੱਛਾ-ਅੱਛਾ, ਮੈਂ-ਮੈਂ ਦੇਖੀ ਸੀ ਨਾ, ਤੁਸੀਂ ਕੋਈ ਸੀਤੀ ਸੀ ਹੁਣੇ ਸਲਵਾਰ,
ਹਾਂ ਇੱਕ,
ਮੇਰੀ ਸਿਸਟਰ ਜੋ ਉਹਨੇ ਸਵਾਈ ਸੀ? ਤੁਹਾਡੇ ਕੋਲ, ਹਨਾ ਮੇਰੀ ਕਜ਼ਨ ਉਹਨੇ ਸਵਾਈ ਸੀ ਤੁਹਾਡੇ ਕੋਲ? ਤੁਸੀਂ ਸ਼ਾਇਦ ਜਾਂਦੇ ਹੋਗੇ ਉਹਨੂੰ
ਹਾਂਜੀ ਮੈਨੂੰ ਉਹਨੇ ਨਾਮ ਦੱਸਿਆ ਤੇ ਨੀ, ਤੁਹਾਡਾ ਪਤਾ ਨਹੀਂ ਮੈਨੂੰ ਮੇਰੇ ਕੋਲ, ਕਈ ਆਦੇ ਨੇ ਹੁਣ ਮੈਨੂੰ ਪਤਾ ਨੀ ਲੱਗਦਾ। ਨਾ ਕੌਣ,
ਹਾਂਜੀ, ਹਾਂ-ਹਾਂ ਨਹੀਂ ਮੈਨੂੰ ਓਨੇ ਹੀ ਨੰਬਰ ਦਿੱਤਾ। ਤਾਂ ਅਸੀਂ ਤੁਹਾਡਾ ਮੈਮ ਤੁਹਾਨੂੰ ਤੁਹਾਡਾ ਜੋ ਤੁਸੀਂ ਕੰਮ ਕਰਦੇ ਹੋ ਤੁਸੀਂ ਫੋਨ 'ਤੇ ਵੀ ਪਾਦੇ ਹੋ ਫਿਰ ਹੈ ਨਾ,
ਹਾਂ-ਹਾਂ ਮੈਂ ਪਾਦੀ ਹਾਂ ਕਿਉਂਕਿ ਮੇਰੇ ਕਸਟਮਰ ਕਹਿੰਦੇ ਨੇ ਨਾ ਕੋਈ, ਨ ਅਲੱਗ ਤੋਂ ਪਾ ਉਹਨਾਂ ਤੇ, ਸਾਨੂੰ ਵੀ ਤੁਸੀਂ ਭੇਜਦੇ ਆ। ਕਰੋ ਵੀ ਫੋਨ 'ਚ ਪਾ ਦਿਆ, ਕਰੋ। ਅਤੇ ਫਿਰ ਮੈਂ ਪਾ ਦਿੰਨੀ ਆ।
ਅੱਛਾ ਉਹਦੇ ਨਾਲ ਫਿਰ, ਪਤਾ ਵੀ ਚੱਲ ਜਾਂਦਾ ਨਾ ਸਾਨੂੰ ਕੀ ਕੀ ਨਵਾਂ ਤੁਸੀਂ ਸੀਤਾ ਉਹ ਜਿਵੇਂ ਹੁਣ ਮੈਂ ਨਵੀਂ ਹੈਗੀ ਆ ਮੈਂ ਪਹਿਲੀ ਵਾਰ ਸੁਵਾਵਾਂਗੀ ਤੇ ਫਿਰ ਮੈਨੂੰ ਦੇਖ ਕੇ ਪਤਾ ਲੱਗ ਜਾਏਗਾ ਫੋਨ ਚੋਂ ਕਿ ਤੁਸੀਂ ਕਿਵੇਂ ਦਾ ਸੀਤਾ ਦਾ ਹੈ।
ਹਾਂ-ਹਾਂ-ਹਾਂ,
ਆਈ ਸੀ ਮੈਨੂੰ ਤੇ ਮੇਰੀ ਕਜ਼ਨ ਨੇ ਦਿੱਤਾ ਸੀ ਨੰਬਰ ਉਹਨਾਂ ਨੇ ਸਵਾਇਆ ਸੀ ਨਾ ਤੁਹਾਡੇ ਕੋਲੋਂ ਮਤਲਬ ਤੁਹਾਡਾ ਘਰ ਮੇਰੇ ਘਰ ਤੋਂ ਦੂਰ ਹੈ ਕਾਫ਼ੀ, ਤੇ ਉਹ ਦੇਣ ਹੀ ਆਈ ਸੀ ਆਪਣੀ ਮੰਮਾ ਨਾਲ ਹੁਣੇ ਤੁਸੀਂ ਜੋ ਸੀਤਾ ਸੀ ਸੂਟ ਅ ਫਰਸ਼ੀ ਸਲਵਾਰ ਵਾਲਾ,
ਹਾਂਜੀ ਹਾਂ ਯਾਦ ਯਾਦ ਵਾਈਟ ਸਲਵਾਰ ਸੀ ਅਤੇ
ਹਾਂਜੀ ਹਾਂਜੀ ਹਾਂਜੀ ਓਦੇ ਵੀ ਚਾਰਜਿਸ ਕਿੰਨੇ ਲਤੇ ਸੀ ਤੁਸੀਂ ਹਾਂਜੀ ਓਦੇ ਤਿੰਨ ਸੋ ਰੁਪਏ ਪੂਰੇ ਸੂਟ ਤੇ
ਪੂਰੇ ਸੂਟ ਦੇ ਤਿੰਨ ਸੌ ਰੁਪਏ
ਅੱਛਾ ਅੱਛਾ ਤੇ ਤੁਸੀਂ ਉਹਦੇ ਅੰਦਰ ਜਿਵੇਂ ਹੁਣ ਅਗਰ ਅਸੀਂ ਡ੍ਰੈਸਿਸ ਵਗੈਰਾ ਬਣਵਾਾਨੀ ਹੋਏ ਤੇ ਉਹ ਬਣਾ ਲੈਂਦੇ ਹੋ ਤੁਸੀ
ਹਾਂਜੀ
ਅੱਛਾ ਡਰੈਸਿਸ ਦੇ ਮਤਲਬ ਜਿਵੇਂ ਅਗਰ ਅਸੀਂ ਸਲੀਵਲੈਸ ਬਣਵਾਉਾਨਆ ਹੋ ਜਾਂ ਸ਼ੋਟ ਵਗੈਰਾ ਮਿੱਡੀ ਵਗੈਰਾ ਉਹ ਬਣਾ ਲੈ ਬਣਾ ਲਉਗੇ
ਹਾਂਜੀ ਇਹ ਨਾ ਅਹ ਮੇਰੇ ਬੇਟੇ ਦਾ ਹੀ ਵਿੱਚ ਫੋਨ ਆਉਂਦਾ ਪਿਆ ਸੀ
ਅੱਛਾ ਅੱਛਾ
ਪੇ
ਹੂੰ ਅੱਛਾ ਅੱਛਾ ਕੋਈ ਨੀ
ਹਾਂਜੀ ਤੇ ਹਾਂਜੀ ਠੀਕ ਹੈ ਤੇ ਨਾ ਤੁਸੀਂ ਆਣਾ ਹੋਏਗਾ ਹਾਂਜੀ ਤੇ ਦੱਸ ਦੇ ਨਾ ਜਦੋਂ ਤੁਸੀਂ ਆਉਣਾ ਹੋਏਗਾ ਨਾ
ਹਾਂਜੀ ਮੈਂ ਨਾ ਤੁਹਾਡੇ ਕੋਲ ਮ ਕੋਲ ਦੋ ਤਖੀ ਜੀਵੇਂ ਦਾ ਮੈਂ ਸੂਟ ਸੁਆਣਾ ਹੈ ਨਾ ਮੈਂ ਤੁਹਾਨੂੰ ਫੋਨ ਫੋਨ ਤੇ ਫੋਟੋ ਭੇਜ ਦਾਂਗੀ, ਮੈਂ ਕਿਵੇਂ ਦਾ ਸੂਟ ਸੁਵਾਣਾ, ਤੇ ਮੈਂ ਇੱਕ ਡ੍ਰੈਸ ਵੀ ਵੇਖੀ ਸੀ। ਮੈਂ ਡਰੈਸ ਵੀ ਸਵਾਉਣੀ ਏ ਇੱਕ
ਠੀਕ ਹੈ, ਠੀਕ ਹੈ। ਹਾਂਜੀ, ਮਿੱਡੀ ਵੀ ਸੀ ਲੈਂਦੀ ਹਾਂ।
ਹਾਂ, ਮਿੱਡੀ ਦੇ ਕੀ ਚਾਰਜਿਸ ਲੈਂਦੇ ਹੋ। ਤੁਸੀਂ
ਮਿੱਡੀ ਦੇ ਵੀ ਐਹੀ, ਢਾਈ ਤਿੰਨ ਸੌ ਰੁਪਏ
ਅੱਛਾ, ਢਾਈ ਤਿੰਨ ਸੋ ਰ ਹਾਂ, ਤੇ ਮੈਂ ਮੀਡੀ ਸੁਆਵਾਂਗੀਂ
ਠੀਕ ਹੈ, ਸਿਵਾ ਲੈਣਾ
ਮੈਂ ਮਿੱਡੀ ਵੀ ਸਵਾਵਾਂਗੀ, ਬਾਕੀ ਇੱਕ ਵਾਰੀ ਨਾ ਮੈਂ ਹਾਂਜੀ, ਮੈਂ ਇੱਕ ਵਾਰੀ ਨਾ ਤੁਹਾਡੇ ਆ ਕੇ, ਉੱਥੇ ਆਪਣਾ ਜਦੋਂ ਸੂਟ ਦੇਣ ਆਵਾਂਗੀ, ਤਾਂ ਮੈਂ ਇੱਕ ਵਾਰੀ ਵੇਖਾਂਗੀ। ਕਿ ਤੁਸੀਂ ਕਿਵੇਂ ਦੇ ਉਹ ਕੱਪੜੇ ਸੀਤੇ ਹੋਏ ਨੇ, ਹੈਨਾ। ਹੋਰ ਦੱਸੋ, ਤੁਹਾਡੇ ਘਰ ਸਭ ਠੀਕ
ਹਾਂਜੀ, ਸਭ ਠੀਕ ਹੈ।
ਮੈਂ ਫਿਰ ਆਵਾਂਗੀ ਤੁਹਾਡੇ ਘਰ ਠੀਕ ਹੈ, ਮੈਨੂੰ ਤੁਸੀਂ ਨਾ ਆਪਣਾ, ਅ, ਕੀ ਕਹਿੰਦੇ ਆ ਨੰਬਰ ਭੇਜ ਦੇਣਾ। ਮੈਂ ਤੁਹਾਨੂੰ ਨਾ ਤੁਹਾਡੇ ਵਟਸਐਪ 'ਤੇ ਹਾਏ ਲਿਖ ਕੇ ਭੇਜਾਂਗੀ ਤੇ ਉਹਦੇ ਅੰਦਰ ਤੁਸੀਂ ਇੱਕ ਵਾਰੀ ਨਾ ਮੈਨੂੰ ਦੱਸ ਦੇਣਾ ਕਿ ਤੁਹਾਡਾ ਘਰ ਕਿੱਥੇ ਆ, ਮੈਨੂੰ ਐਡਰੈੱਸ ਭੇਜ ਦੇਣਾ।
ਠੀਕ ਹੈ, ਠੀਕ ਹੈ।
ਚਲੋ, ਮੈਂ ਐਡਰੈੱਸ ਤੇ ਫਿਰ ਮੈਂ ਤਾਂ ਹੀ ਆ ਪਾਵਾਂਗੀ ਨਾ ਤੁਹਾਡੇ
ਹਾਂਜੀ ਹਾਂਜੀ, ਹਾਂ ਹਾਂ, ਮੈਂ ਦੱਸ ਦਾਂਗੀ ਤੁਹਾਨੂੰ, ਹਾਂ, ਹਾਂਜੀ, ਠੀਕ
ਚਲੋ ਫਿਰ ਠੀਕ ਹੈ, ਮੈਂ ਤੁਹਾਨੂੰ ਕਰਦੀ ਹਾਂ ਕਾਲ।
ਠੀਕ ਹੈ, ਠੀਕ ਹੈ।
ਠੀਕ ਹੈ ਜੀ, ਸਤਿ ਸ੍ਰੀ ਅਕਾਲ